ਓਹ
ਹੈਲੋ ਹਾਂਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ, ਬੜੇ ਦੇਰ ਬਾਦ ਆਵਾਜ ਆਈ ਤੁਆਡੀ
ਹਾਂਜੀ ਅੱਜ ਕੱਲ ਨਾ ਥੋੜੇ ਨੇਟ ਦੀ ਪ੍ਰੋਬਲਮ ਚੱਲ ਰੀਆਂ ਨੇ ਸਿਗਨਲ, ਹਾਂ ਸਿਗਨਲ ਕੱਟ ਘੱਰੇ ਆ
ਬਿਲਕੁਲ ਬਸ ਸਭ ਵਦੀਆ ਤੁਸੀਂ ਸੁਣਾਓ ਠੀਕ ਓ ਸੇਹਤ ਠੀਕ ਏ?
ਹਾਂ ਬਸ ਸਿਹਤਾਂ ਦੇ ਤੇ ਏਸਤਰਾਂ ਹੀ ਚੱਲ ਰਏ ਨੇ ਟੈਸਟ ਟੂਸਟ ਕਰਾਏ ਸੀ ਕੱਲ ਮੈਂ ਤੇ ਥੋੜਾ ਅਪਸੇਟ ਈ ਆਏਨ ਫ੍ਰੇ ਕੁਵੈਂਸ। ਫਲੋ ਜਾਦਾ ਸੀ, ਹਾਂ ਤੇ ਐਚ ਪੀ ਥੋੜਾ ਘੱਟ ਸੀ।
ਹਾਂਜੀ ਹਾਂਜੀ। ਚਲੋ ਧਿਆਨ ਰੱਖੋ, ਏ ਆਈ ਥਿੰਕ ਫਰਾਈਡ ਚੀਜਾਂ ਖਾਣ ਨਾਲ
ਹਾਂਜੀ ਹਾਂਜੀ, ਮੈਂ ਡੋਕਟਰ ਨਾਲ ਕਾਫੀ ਸਲਾਅ ਕੀਤੀ ਕੱਲ, ਕੱਲ ਕਾਫੀ ਦੇਰ ਬੈਠੀ ਰਿਆਂ। ਤੇ ਅੱਜ-ਕੱਲ ਜੇੜੇ ਅਸੀ ਲੋਗ ਬਜਾਰੀ ਖਾ, ਬਜ਼ਾਰੀ ਖਾਨੇ ਖਾ ਰੇ ਆ ਨਾ ਤੇ ਉਸ ਵਜ੍ਹਾ ਤੋਂ ਕਲ ਐ ਉਸ ਵਜਾਅ ਤੋ ਐਸੀ ਚੀਜਾ ਵੱਧ ਜਾਂਦੀਆਂ ਨੇ। ਤੇ ਕੁੱਜ ਸਾਫ਼ ਸਫ਼ਾਈ ਨਈ ਹੁੰਦੀ। ਹਾਈਜੀਨ ਨਈ ਹੁੰਦਾ ਬਾਰ ਹ ਨਾ
ਓ ਤੇ ਹੈ ਈ। ਏਹ ਬਾਰ ਪਤਾ ਨਹੀਂ ਕੀ ਦੇ ਤੇਲ ਵਿੱਚ ਤਲਦੇ ਨੇ ਚੀਜਾ ਨੂੰ। ਏ ਸਮੋਸੇ ਹੋ ਗਏ, ਬ੍ਰੈ ਬ੍ਰੈਡ ਪਕੌੜਾ ਹੋ ਗੇਆ, ਐ ਕੀ ਨਾਮ ਏ, ਕੀ ਬੋਲਦੇ ਪਕੌੜੇ ਹੋ ਗਏ ਕੀ ਪਤਾ ਕੇੜਾ ਓਇਲ ਯੂਜ ਕਰਦੇ, ਕੇ ਤਾਂ ਨੀ ਓਸ ਤਾਡੇ ਅੰਦਰ ਜਾ ਕੇ ਓਹੀ ਬਾਦ ਵਿੱਚ ਦਿੱਕਤ ਪੈਦਾ ਕਰਦਾ ਓਦੋ ਤੇ ਅਸੀ ਸਵਾਦ ਸਵਾਦ ਨਾਲ ਖਾ ਲਈ ਦੀਆਂ ਨੇ ਸਾਰੀਆਂ ਚੀਜਾਂ।
ਹਾਂਜੀ, ਪਿ ਪਿਛਲੇ, ਅਹ ਮਹੀਨੇ ਨਾ ਮੈਂ ਚਾਮਪਾਂ ਵੀ ਬੜੀਆਂ ਖਾਦੀਆ, ਤੇ ਚਾਮਪਾਂ ਨੂੰ ਪਤਾ ਕੀ ਕਰ ਦੇ ਨੇ, ਓਨੂੰ ਨਾ ਮਤਲਬ ਮੈਦਾ ਤੇ ਹੁੰਦਾ ਏ ਕਯੂਕਿ ਸੋਯਾ ਤੇ ਬਹੁਤ ਹੀ ਘੱਟ ਪੋਰਸ਼ਨ ਚ ਹੁੰਦਾ ਓਦੇ ਵਿੱਚ ਓਨੂੰ ਪੈਲੇ ਉਬਾਲ ਕੇ ਨਾ ਤਲਦੇ ਨੇ, ਖੁੱਲੇ ਘਿਓ ਚ ਤੇਲ ਚ, ਤੇ ਇੱਕ ਤੁਆ- ਤੇਲ ਪ੍ਰਾ ਨੀ ਕੇੜਾ ਹੁੰਦਾ ਏ, ਤੇ ਨਾਲੇ ਫਰਾਈਡ ਜੇੜਾ ਵੀ ਤੇਲ ਏ। ਪੂਰਾ ਫਰਾਈ ਕਰ ਲਿਆ ਓਹ ਤ ਨੁਕਸਾਨ ਤੇ ਹੈ ਹੀ ਏ ਨਾ।
ਬਿਲ
ਤੇ ਓ ਫੇ ਹਾਂ, ਪਰ ਓਹ ਹੁਨ ਓ ਨਿਕਲਦਾ ਪੇ ਕਲੈਸਰ੍ਰੋਲ ਹੋ ਗੇਆ, ਸਾਹ ਸੀਦੀਆਂ ਚੜਨੀਆਂ ਸਾਹ ਫੁੱਲਦਾ ਏ।
ਬ, ਹਾਂ, ਹਾਂ, ਹਾਂ।
ਹਾਂ, ਫਿਰ ਹੁਨ ਦਵਾਈ ਸ਼ੁਰੂ ਕੀਤੀ ਏ, ਤੇ
ਅੱਛਾ ਤੇ ਲਈ ਖਾਲੀ ਡਾਇਟ ਖਾਨ ਨਾਲ ਠੀਕ ਨੀ ਹੋਏਗਾ, ਦਵਾਈ ਲੈਣੀ ਪਏਗੀ ਏਦੇ ਨਾਲ।
ਹਾਂ, ਜਿਨਾਂ ਦਾ ਜ਼ਾਦਾ ਹੁੰਦਾ ਨਾ ਥੋੜਾ ਟੈਮ ਵੀ ਦਵਾਈ ਵੀ ਦਿੰਦੇ ਨੇ।
ਅੱਛਾ ਰਿਪੋਟ ਵਗੈਰਾ ਦਿਖਾ ਕੇ ਮਤਲਬ ਪਤਾ ਲੱਗਦਾ ਹੋਏਗਾ ਕਿ ਦਵਾਈ ਦੀ ਦੀ ਨੀਡ ਹੈ ਯਾ ਸਿਰਫ ਓਦੇ ਨਾਲ ਠੀਕ ਹੋਜੇਗਾ।
ਹਾਂਜੀ, ਹਾਂਜੀ ਹਾਂ ਡੋਕਟਰ ਨੂੰ ਦਿਖਾ ਕੇ ਵੀ ਏ, ਜ਼ਿਆਦਾ ਕਲੇਸਟ੍ਰੋਲ ਏ ਫਿਰ ਥੋੜਾ ਚੀਰ ਦੋ ਤੀਨ ਮ੍ਹੀਨੇ ਦਵਾਈ ਵੀ ਦਿੰਦੇ ਨੇ।
ਅੱਛਾ।
ਹਾਂ। ਮੈਂ ਵੈਸੇ ਘਰ ਦੇ ਵੀ ਨੁਕਸੇ ਸ਼ੁਰੂ ਕੀਤੇ ਐ, ਮੈਂ ਅਪਨਾ ਹੁਨ ਨਾਸ਼ਤਾ ਨੂਸ਼ਤਾ
ਹਾਂ
ਤੇ, ਜੀ ਰਾਤ ਦੇ ਟਾਈਮ ਨਾ ਜੀਰਾ, ਅਜਵੈਨ ਔਰ ਸੌਂਫ ਤਿੰਨੋਂ ਭਿਗੋ ਦਿੰਨੀ ਆਂ ਅੱਦੀ, ਅੱਦੀ ਚੱਮਚ ਤੇ ਓ ਸਵੇਰੇ ਪਾਣੀ ਨਾ ਕਾੜ ਕੇ ਥੋੜਾ ਓ ਠੰਡਾ ਕਰਕੇ ਫੇਰ ਓ ਪੀ ਲੈਂਨੀ ਹੁੰਨੀ ਆਂ।
ਤੇ ਓਨੂੰ ਉਬਾਲਨੈ ਕਾੜ ਕੇ ਠੀਕ ਠੀਕ।
ਹਾਂਜੀ, ਉਬਾਲ ਕੇ ਨਾ ਫੇਰ ਓ ਪੀ ਲਿਆ ਥੋੜਾ ਜੇਆ ਨਾਲ, ਫੇਰ ਅ ਨਾਸ਼ਤੇ ਚ ਹੋਂ ਪ ਪਰੌਂਠੀਆਂ, ਪੂਰੂੰਠੀਆਂ ਪੈਲੇ ਖਾਈ ਦੀਆਂ ਸੀ ਖੁਸ਼ ਹੋ ਕੇ, ਤੇ ਹੁਨ ਓ ਪਰੌਂਠੀਆਂ, ਪੂਰੂੰਠੀਆਂ ਸਬ ਬੰਦ ਤੇ ਦਲੀਆ ਬਣਾ ਦਲੀਆ ਬਣਾਈ ਦੈ। ਸੇਵੀਆਂ ਬਣਦੀਆਂ ਪੋਹੇ ਬੰਗੇ। ਇਡਲੀਆ ਬਨਾ ਲਈਆਂ। ਹਾਂ, ਮਲਬ ਜਿਦੇ ਦੇਸੀ ਘਿਓ ਯੂਜ ਹੋ ਜੇ, ਕੋਈ ਤੇਲ, ਰਿਫਾਈਂਡ ਵਗੈਰਾ ਨਾ ਯੂਜ ਕਰਨਾ ਪਏ, ਓ ਚੀਜਾਂ ਹਾਂ ਨਿੰਬੂ ਪਾਨੀ ਦਿਨ ਚੇ ਇੱਕ ਵਾਰੀ ਪੀ ਲਿਆ ਨਿੰਬੂ ਤੇ ਭੋਤ ਹੀ ਅੱਛਾ ਹੁੰ ਨਾ, ਕਲੇਸ਼ਲੀ ਅਸੀ ਜੇ ਨਿੰਬੂ ਪਾਣੀ ਪੀ ਗਿਆ ਹਾਂ।
ਅੱਛਾ।
ਹਾਂ, ਹੂਨ ਐ ਸਭ ਚੀਜਾਂ ਵੀ ਟੈਸਟ ਕਰਾਓ, ਫੇਰ ਈ ਪਤਾ ਚੱਲਦਾ। ਨਾ ਨਈ ਤੇ
ਓਹੀ ਨਾ, ਨਹੀ ਤੇ ਪਤਾ ਹੀ ਨੀ ਚੱਲਦਾ ਵੀ ਕੀ ਆ ਓ, ਕੀ ਹੋਯਾ? ਕਯੋਂ ਹੋਯਾ? ਦਿੱਕਤ ਕਿਓਂ ਆ ਰਈ ਏ?
ਹਾਂ।
ਓਹੀ ਨਾ ਏਜ ਫੈਕਟਰ ਹੋ ਜਾਂਦਾ, ਪੈਲੇ ਬੰਦਾ ਕਿੱਥੇ ਸੋਚਦਾ। ਵੀ ਹਾਂ, ਵੀ ਏ ਸਭ ਚੀਜਾਂ ਵੀ ਹੋ ਸਕਦੀਆਂ ਨੇ। ਓ ਸਾ, ਅਸੀ ਸੋਚਦੇ ਆ ਅਸੀ ਓਵੇਂ ਹੀ ਚੱਲਦੇ ਪਏ ਆ ਜੇਵੇਂ ਸੀ ਪੱਚੀ-ਛੱਬੀ ਸਾਲ ਦੀ ਉਮਰ, ਪਰ ਅਸੀ ਏ ਸੋਚ ਪੂੱਲ ਜਾਨੇ ਆ ਕਿ ਅਸੀ ਜਦੋ ਫੋ ਟੀ ਪਲੱਸ ਹੋ ਜਾਏ ਬੰਦਾ ਤੇ ਏਹ ਸਭ ਚੀਜਾਂ ਹੁੰਦੀਆਂ ਨੇ, ਹੋ ਟੈਸਟ ਕਰਾਨੇ ਪੈਂਦੇ ਨੇ, ਮੈਂ- ਤੇ ਐਵੇਂ ਪਵਾ ਮੈਂ ਅੱਜ ਤੱਕ ਅਪਨਾ ਕੋਈ ਟੈਸਟ ਨੀ ਕਰਾਯਾ ਸੀ ਕਦੀ, ਕਦੀ ਵੀ ਨੀ, ਇੱਕ ਵਾਰੀ ਮੇਰਾ ਜਦੋ ਬੇਟਾ ਹੋਯਾ ਸੀ ਓਦੋਂ ਥਾਈਰੋਇਡ ਦਾ ਟੈਸਟ ਕਰਾਯਾ ਸੀ ਥਾਈਰੋਇਡ ਹੋਇਆ ਸੀ ਤੇ ਓਹ ਵੀ ਠੀਕ ਹੋ ਗਿਆ ਸੀਗਾ। ਐ ਕਿ ਨਾਮ ਏ? ਹੋਮਓਪੈਥਿਕ ਦਵਾਈ ਦੇ ਨਾਲ ਨਾ ਠੀਕ ਹੋ ਗਿਆ ਸੀਗਾ, ਫਿਰ ਉਸ ਤੋਂ ਬਾਦ ਕਦੀ ਕੁੱਛ ਐਵੇਂ ਦੀ ਨੌਬਤ ਈ ਨੀ ਆਈ। ਹੁਨ ਹੁਨ ਸੋਚਦੀ ਆ ਮੈਂ ਵੀ ਕਰਾਵਾਂ, ਪਤਾ ਲੱਗੇ ਕਿ ਹਾਂ ਕੋਈ ਪ੍ਰੋਬ ਲਮ ਇਸ਼ੂ ਨਾ ਹੋਵੇ, ਮੈਨੂੰ ਆਪ ਸਾਹ ਚੜਦਾ ਕਈ ਵਾਰੀ। ਹੂੰ।
ਹਾਂਜੀ, ਅਸਲੀ ਗੱਲ ਪਤਾ ਕੀ ਏ ਯੰਗ ਏਜ ਹੁੰਦੀ ਹੈ ਨਾ ਤੇ ਜੋ ਮਰਜੀ ਖਾ ਲੋੋ ਬ ਦੌੜਨਾ ਪੱਜਣਾ ਕਾਫੀ ਹੋ ਜਾਂਦਾ ਬ ਚੇਆ ਨਾਲ ਕੇ, ਉਂਝ ਇਧਰ ਦੌੜ, ਓਧਰ ਦੜ। ਹੁਨ ਓਸ ਈਸਾਬ ਨਾਲ ਏਨਾ ਜਾਦਾ ਅਸੀ ਇੱਧਰ ਓਧਰ ਨਈ ਦੋੜ ਪਾਂਦੇ। ਤੇ ਕਰਨੇ ਆ ਕੰਮ, ਤੇ ਪਰ ਓਸ ਹਿਸਾਬ ਨਾਲ ਹੀ ਨਾ ਸਾਡੀ ਦੋੜ ਭੱਜ ਹੂੰ, ਤੇ ਸਾਡੀ ਚੀਜ ਡਾਏਜਸਟ ਨੀ ਹੁੰਦੀ ਸਾਨੂੰ। ਹਾਂ, ਇੱਕ ਤ ਸਭ ਤੋਂ, ਸਭ ਤੋਂ ਬੁਰੀ ਚੀਜ ਹੈਗੀ ਜੇੜੀ ਅਸੀਂ ਰਾਤ ਤੀ ਲੇਟ ਖਾਨਾ ਖਾਨੇ ਆ।
ਹਾਂਜੀ, ਹਾਂਜੀ।
ਓ ਤਾਂ ਬਿਲਕੁਲ ਹੀ ਪਚਦਾ ਨਈ ਐ ਨਾ, ਸਭ ਤੋਂ ਬਿਮਾਰੀ ਦਾ
ਹਾਂ, ਖਾ ਕੇ ਸੈਰ ਨਈ ਕਰਨੀ ਤੇ ਸੋ ਜਾ ਨਾ।
ਹਾਂ, ਕਈ ਵਾਰੀ ਸਾਡਾ ਵੀ ਐਵੇਂ ਥੱਕੇ ਹੋਨੇ ਆ ਸਵੇਰ ਦਾ, ਰਾਤੀ ਖਾਨਾ ਖ ਖਾਯਾ ਬੈਡ ਤੇ, ਤੇ ਕਈ ਵਾਰੀ ਤੇ ਪਲੇਟ ਚੁੱਕਨ ਦੀ ਵੀ ਹਿੰਮਤ ਨਈ ਪੈਂਦੀ ਕਿ ਬਈ ਪਲੇਟ ਚੁੱਕ ਕੇ ਅੰਦਰ ਰਸੋਈ ਚ ਰੱਖੀਏ, ਓਹ ਵੀ ਬੱ ਓ ਵੀ ਬੱਚੇ ਨੂੰ ਆਵਾਜ ਮਾਰੀ ਦੀ ਏ। ਹਾਂਜੀ, ਹਾਂ, ਓਹ ਵੀ ਬੱਚੇ ਨੂੰ ਆਵਾਜ ਮਾਰ ਦੀ ਏ ਕਿ ਬੱਚੇ ਪਲੇਟ ਲੈ ਜਾ ਹੁਨ ਮੇਰੇ ਕੋਲ ਤਾਂ ਉੱਠਣ ਦੀ ਹਿੰਮਤ ਨੀ ਹੈ। ਤੇ ਪਰ ਜੋ ਓ ਬੋਤ ਖ ਖਤਰਨਾਕ ਐ। ਸਾਨੂੰ ਰਾਤੀ ਖਾਨਾ ਖਾ ਕੇ ਸੈਰ ਕਰਨੀ ਚਾਹੀਦੀ। ਤੇ ਸੱਤ-ਅੱਠ ਵਜੇ ਤੱਕ ਸਾਨੂੰ ਰਾਤ ਦਾ ਡਿਨਰ ਕਰ ਲੈਨਾ ਚਾਈਦਾ, ਅੱਠ ਅਠ ਵਜੇ ਤੋਂ ਲੇਟ ਤੇ ਹੋਨਾ ਹੀ ਨਹੀਂ ਚਾਹੀਦਾ। ਹਾਂ। ਕਯੋਂਕਿ ਬੋਤ, ਹਾਂ ਥਾਨੇ ਨੂੰ ਪਚੱਨ ਦਾ ਵੀ ਤਾ ਟੈਮ ਦਈਏ, ਹਾਂ। ਤੁਸੀਂ ਕਿਸ ਟੈਮ ਖਾਂਦੇ ਹੋ ਰਾਤ ਦਾ ਖਾਨਾ?
ਓਪਸ਼ਨ ਸਾਢੇ ਨੌ, ਨੌ, ਸਵਾ ਨੌ, ਐਵੇਂ ਮਤਲਬ, ਨੌ ਸਵਾ ਨੌ ਵਜ ਜਾਂਦੇ ਆ, ਹਾਂ ਤੇ
ਚਲੋ ਠੀਕ ਏ ਫੇਰ ਵੀ, ਪਰ ਜੇੜੇ ਜਾਦਾ ਈ ਦਸ, ਦਸ, ਸਾਢੇ ਦਸ, ਦਸ ਖਾਂਦੇ ਨੇ।
ਨਈ, ਨਈ, ਨਈ, ਅੱਛਾ ਸੈਲਡ ਵਗੈਰਾ ਵਿੱਚ ਕੀ ਕੀ ਖਾਯਾ ਜਾ ਸ ਕਦਾ, ਟਮਾਟਰ ਮਿਲ ਜੋ ਦੇਖਿਆ ਸੀਗਾ ਇੱਕ ਵਾਰੀ ਵੀ ਕੋਲੇਸਟਰ੍ਰੋਲ ਵਧੀਆ ਹੋਏ ਤੇ ਟਮਾਟਰ ਖਾਓ।
ਹਾਂ, ਟਮਾਟਰ ਤੇ ਅੱਛਾ ਹੁੰਦਾ ਕਿਉਂਕਿ ਵਿਟਾ ਵਾਈਟਮਿਨ ਸੀ ਹੁੰਦਾ ਨਾ ਇਹਦੇ ਚ ਤੇ ਵੈਸੇ ਵੀ ਚੀਜ ਨੂੰ ਪਚਾਂਦਾ ਏ, ਮਲਬ ਜਿਸ ਤਰਾ ਹੁਨ ਅੱਜ-ਕੱਲ ਗਰਮੀਆਂ ਚੱਲ ਰਈਆਂ ਨੇ ਗਰਮੀਆਂ ਚ ਤੇ ਖੀਰਾ, ਤਰਾਂ ਏਹ ਸਭ ਚੀਜਾਂ ਜੋ ਕਿ ਫਰੈਸ਼ ਹੁੰਦੀਆਂ ਨੇ। ਤੇ, ਮੈਂ ਤੇ ਸਲਾਦ ਬਨਾ ਕੇ ਦਿਨੀ ਆ ਨਾ, ਪਿਆਜ ਤੇ ਜਿਵੇਂ ਸੀਜਨਲ ਜੇੜਾ ਵੀ ਸੈਲੇਡ ਦਾ ਸਮਾਨ ਏ, ਸਰਦੀਆਂ ਵਿਚ ਤੇ ਗਾ ਜਰ ਬੜੀ ਅੱਛੀ ਹੁੰਦੀ ਏ, ਮੂਲੀ ਅੱਛੀ ਹੁੰਦੀ ਏ, ਹੁਨ ਤੇ ਖੀਰ ਦਾ ਏ, ਖੀਰ ਤਰਾਂ ਏ, ਤੇ ਥੋੜਾ ਜੇਆ ਨਾ ਵਿੱਚ ਅਦਰਕ ਦਾ ਛੋਟਾ ਜੇ ਟੁਕੜਾ ਨਾ ਅਦਰਕ ਦਾ ਵੀ ਕਟ ਲੇਆ ਕਰੋ।
ਅੱਛਾ।
ਅਦਰਕ ਵੀ ਨਾ ਬੜਾ ਅੱਛਾ ਤੁਆਡਾ ਕੋਲੈਸਟਰ੍ਰੋਲ ਡਾਉਨ ਕਰਦੀਏ। ਹਾਂ। ਕਿਉਂਕਿ ਅਦਰਕ, ਹਰੀ ਮਿਰਚ ਖਾਓ ਸਲਾਦ ਵਿੱਚ, ਤੇ ਅਦਰਕ ਤਿੰ ਐ ਏਸ ਨਬ ਤਬਤੇ ਨਿੰਬੂ ਪਾ ਕੇ ਅਪਨਾ ਬੜਾ ਰਾਮ ਨਾਲ ਪਲੇਟ ਭਰ ਕੇ ਖਾਓ। ਤੇ ਤੁਆਡਾ ਪੇਟ ਵੀ ਸਾਫ਼ ਹੋਏਗਾ, ਏਹ ਸਭ ਚੀਜਾਂ ਬਿਮਾਰੀ ਤੇ ਪੇਟ ਸ਼ੁਰੂ ਹੁੰਦੀ ਐ, ਕੋਈ ਵੀ ਬਿਮਾਰੀ ਐ। ਅਗਰ ਸਾਡਾ ਪੇਟ ਸਾਫ ਨੀ ਹੋਇਆ, ਅੱਛੀ ਤ ਅੱਛੀ ਤਰ੍ਹਾਂ ਕਉਂਕਿ ਓ ਗੰਦ ਜੇ ਅੰਦਰੋਂ ਬਾਰ ਨੀ ਨਿਕਲ ਰਿਆ ਤੇ ਫੇਰ ਓ ਫੇ ਗੰਦ ਓਧਰ ਨਸਾ ਚ ਏਦਰ ਉੱਧਰ ਈ ਜਾਨਾ। ਲੋਕ ਈ ਓਨੀ ਐ। ਤੇ ਐਵੇਂ ਜੇਆ ਡਾਇਟ ਖਾਓ ਸਲਾਦ, ਸਲਾਦ ਤੇ ਅਪਨੀ ਡਾਇਟ ਚ ਰੱਖੋ ਹੀ ਰੱਖੋ, ਤੇ ਓ ਤੇ ਤੁਸੀ ਖਾਓ ਏ ਚੀਜਾਂ ਤੇ ਫਰੂਟ ਖਾਓ।
ਨਾਸ਼ਤੇ ਵਿੱਚ ਕਦੀ ਇਟਲੀ ਹਾਂ ਫਰੂਟ ਖਾ
ਹੂੰ।
ਹਾਂ।
ਬਾਕੀ ਛੇ, ਹਨਾ ਦਲਿਆ ਹੋ ਗਿਆ, ਇਟਲੀ ਹੋ ਗਈ। ਪੋਹਾ ਹੋ ਗਿਆ, ਹੂੰ।
ਹਾਂ। ਅਛਾ ਵਿੱਚ ਏਹ ਸਬ ਚੀਜਾਂ
ਹ ਖਾਯਾ ਸੀ ਬੜਾ ਈ ਸਵਾਦ ਲੱਗਿਆ ਸੀ ਮੈਨੂੰ, ਹਾਂ ਸਬਜੀਆਂ ਵੀ ਪਾ ਕੇ ਨਈ ਤੁਆਡੇ ਘਰ ਖਾਯਾ ਸੀ, ਬੜਾ ਈ ਸਵਾਦ ਲੱਗਿਆ ਸੀ।
ਹਾਂਜੀ, ਹਾਂਜੀ, ਵੈਸੇ ਵੀ ਕਿਸੇ ਦੇ ਹੱਥ ਦਾ ਖਾਓ ਨਾ ਜਿਆਦਾ ਮਜਾ ਆਂਦਾ ਖਾਨ ਦਾ, ਹਾਂਜੀ।
ਤਾਂ ਨਾ, ਓ ਉਦਾ ਈ ਅਲੱਗ ਈ ਮਜ਼ਾ ਓਦਾ ਨਾਲੇ ਸਵਾਦ, ਸਵਾਦ ਚੀਜ ਵੀ ਕਿਸੇ ਕਿਸੇ ਨੂੰ ਬਨਾ ਨੀ ਆਂਦੀ ਆ ਨਾ ਵੀ, ਏ ਵੀ ਗਲ ਹੁੰਦੀ।
ਨਈ ਤੁਆਡੇ ਮੰਮੀ ਬੜਾ ਸਵਾਦ, ਮੈਂ ਤਾਡੀ ਮੰਮੀ ਕੋਲੋਂ ਸਿੱਖਦੀ ਹਾਂ ਕਈ ਚੀਜਾ
ਮੰਮੀ ਨੂੰ ਬੜਾ ਕੁਛ ਆਂ ਹਾਂ। ਪਰ ਮੈਂ ਨਾ, ਓਹੀ ਬਸ ਘਰ ਦਾਲ, ਸਬਜੀ, ਰੋਟੀ, ਪਾਨੀ ਬਸ ਤੇ ਮੈਂ ਹੁਨ ਜੇ- ਤਾਂ ਵੀ ਮਨ ਕਰਦਾ ਕਿ ਹਾਂ ਇਹ ਚੀਜਾਂ ਬਨਾ ਕੇ ਖਾਓ। ਸਵਾਦ ਆਨੇ, ਹੈਵੀ ਨੀ ਹੁੰਦੀਆਂ, ਹੈਲਥ ਦੀ ਅੱਛੀ ਹੁੰਦੀਆਂ ਨੇ, ਪ੍ਰੋਟੀਨ ਹੁੰਦਾ ਹਨਾ ਵਿੱਚ
ਹਾਂਜੀ, ਹੂੰ, ਹਾਂ ਰਾਤੀ ਤੂ ਤੁਸੀਂ ਇੱਕ ਕੰਮ ਹੋਰ ਕਰ ਸਕਦੇ ਓ, ਰਾਤੀ ਦੀ ਰੋਟੀ ਨੀ ਖਾਨੀ ਨਾ ਤੇ ਸੈਲੇਡ ਖਾਓ। ਅ ਬ੍ਰੋਕਲੀ ਬੋ੍ ਕਲੀ ਲਲੋ, ਚੀਨੀ ਲੈ ਲੋ। ਨਈ, ਨਈ ਨਈ ਨਈ, ਐ ਚੀਨੀ ਲੈ ਲੋ, ਗਾਜਰ ਲੈ ਲੋ, ਪਿਆਜ ਹੋ ਗਏ, ਤੇ ਆਲੂ ਪਾ ਲੋ ਬੇਸ਼ੱਕ ਤੁਸੀ ਇੱਕ ਅੱਦਾ, ਤੇ ਏਨਾਂ ਨੂੰ ਨਾ ਹਲਕਾ ਜੇਆ ਤੇਲ ਜਾਂ ਓਲੀਵ ਓਇਲ ਲੈ ਲੋ ਜਾਂ ਦੇਸੀ ਘਿਓ ਲੈ ਲਓ। ਜ਼ਰਾ ਜਾ ਲਸਨ ਪਾ ਕੇ ਤੇ ਏਨਾਂ ਨੂੰ ਸੋਟੇ ਕਰ ਲੋ।
ਹੂੰ।
ਤੇ ਥੋੜਾ ਥੋੜਾ ਪਨੀਰ ਵੀ ਲੈਲੋ ਨਾਲ। ਪਨੀਰ ਨੂੰ ਥੋੜ੍ਹੀ ਦੇਰ ਲਈ ਜਿਵੇ ਮੈਰੀਨੇਟ ਕਰਕੇ ਰੱਖ ਤੋਂ ਥੋਰਾ ਇੱਕ ਚਮਚ ਦਈ ਥੋੜਾ ਜੀਰਾ, ਥੋੜਾ ਚਾਟ ਮਸਾਲਾ, ਨਮਕ, ਲਾਲ-ਮਿਰਚ ਪਾ ਕੇ ਨਾ, ਤਾਂ ਸਾਈਡ ਤੇ ਨਾਂ ਥੋੜਾ ਜਨੁ ਮੈਰੀਨੇਟ ਕਰਦੋ ਪਵੇ ਤੇ ਥੋੜਾ ਜੇ ਓਨੂੰ ਓ ਰੋਸਟ ਕਰਕੇ ਤੇ ਓਨੇ ਸੈਲਡ ਚ ਪਾ ਕੇ ਕਿਥੇ ਖਾਓ, ਹਾਂ।
ਅੱਛਾ ਸੈਲੇਡ ਇਚ ਤੁਸੀ ਕੀ ਕੀ ਦੱਸਿਆ ਸੀ ਬਰੋਕਲੀ, ਪਿਆਜ ਹਾਂ, ਹਾਂ, ਹਾਂ, ਹ, ਹ।
ਚੀਨੀ ਓ ਗਈ, ਗਾਜਰ ਓ ਗ ਗਈ, ਬੀਨਸ ਹੋ ਗਈਆਂ, ਹਾਂ, ਜੇੜੀ ਜੇੜੀ ਸਬਜੀਆਂ ਉਥੇ ਸ਼ਿਮਲਾ ਮਿਰਚ ਹੋ ਗਈ ਹਾਂ ਪ ਪੀ ਪੀਲੀ ਮਿਰਚ ਆਂਦੀ ਏ ਲਾਲ ਮਿਰਚ ਆਂਦੀ ਏ, ਹਾਂ ਇਹ ਸਭ ਚੀਜਾ ਨੂੰ ਥੋੜਾ ਜਿਨਾ ਬਸ ਘਿਓ ਪਾ ਕੇ ਥੋੜ੍ਹਾ ਜੀਰਾ ਥੋੜਾ ਜਿਹਾ ਲ ਸਣ ਪਾ ਕੇ ਤੇ ਉਹਨੂੰ ਰੋਸਟ ਕਰਨਾ ਥੋੜਾ ਜਿਹਾ ਗਲ ਜੇ ਇੱਕ
ਅੱਛਾ ਅੱਛਾ
ਤੇ ਉੱਥੇ ਉੱਥੇ ਨਿੰਬੂ ਪਾਕੇ ਤੇ ਕਾਲਾ ਨਮਕ ਨਿੰਬੂ ਪਾ ਕੇ ਤੁਸੀਂ ਖਾਓ ਬਹੁਤ ਸੁਆਦ ਲੱਗਦਾ ਐ ਸੁਆਦ ਵੀ ਹੁੰਦੀ ਹੈ ਨਾਲੇ ਤੁਹਾਡੇ ਜਿਸ ਤਰ੍ਹਾਂ ਕੋਲਸਟ੍ਰੋਲ ਸਾਡੇ ਵੱਧ ਜਾਂਦਾ ਨਾ ਉਹਨੂੰ ਵੀ ਡਾਊਨ ਕਰਦੀਏ
ਹਾਂ ਹਾਂ
ਹਾਂ ਹਾਂ ਹਾਂ ਨਹੀਂ ਮੈਂ ਪੱਕਾ ਖਾਵਾਂਗੀ ਚਲੋ ਵੀ ਬਹੁਤ ਵਧੀਆ ਲੱਗਿਆ ਹਾਂ ਤੁਡ
ਜਿਸ ਤਰ੍ਹਾਂ ਅਸੀਂ ਵੈਜੀਟੇਰੀਅਨ ਤੇ ਪ੍ਰੋਟੀਨ ਮਿਲ ਜਾਂਦਾ ਚਲੋ ਠੀਕ ਹੈ ਇਹ ਗੱਲਾਂ ਤੇ ਕਰ
ਹਾਂਜੀ ਹਾਂਜੀ ਓਕੇ ਜੀ ਹਾਂ ਗੱਲਾਂ ਤੇ ਖਤਮ ਨੇ ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ